ਹੈਲੋ।
ਹੈਲੋ।
ਸਾਸ਼ੀ ਕਾਲ ਜੀ।
ਸਾਸਰੀ ਕਾਲ ਵੀਰ ਜੀ, ਕਿਵੇਂ ਓ?
ਠੀਕ- ਠਾਕ ਜੀ, ਤੁਸੀ ਦੱਸੋ?
ਵਦੀਆ ਜੀ, ਕਿੱਥੋਂ ਬੋਲਦੇ ਓ ਜੀ ਤੁਸੀ?
ਅਸੀ ਪੰਜਾਬ ਸੰਗਰੂਰ ਤੋਂ।
ਓਕੇ ਜੀ ਹੋਰ, ਮੈਂ ਤਾਂ ਮਹਾਰਾਸ਼ਟਰਾ ਤੋਂ ਹਾਂ।
ਓਕੇ- ਓਕੇ।
ਓ ਬਾਕੀ ਸਾਰੇ ਠੀਕ ਨੇ ਕਾੱਰ? ਮੰਮੇ ਡੈਡੀ ਠੀਕ ਨੇ ਸਾਰੇ, ਫੈਮਲੀ? ਓਕੇ ਜੀ। ਮੈਂ ਤੁਆਨੂੰ ਕੋਲ ਕੀਤਾ ਸੀ, ਬਟ ਓਥੋ ਪਿੱਛੋ ਆਵਾਜ਼ ਜੀ ਆ ਰੀ ਸੀਗੀ। ਤੇ ਫੇਰ ਕਟ ਹੋ ਗਿਆ ਸੀਗਾ ਕੋਲ।
ਠੀਕ ਐ ਜੀ।
ਹੋਰ, ਦੱਸੋ ਤੁਸੀਂ?
ਵਦੀਆ- ਵਦੀਆ ਤੁਸੀ ਦੱਸੋ, ਕੀ ਕਾਰਦੇ ਓ ਲਾਈਫ ਚ?
ਮੈ ਵਧੀਆ। ਪੜਾਈ ਹੋ ਗਈ ਆ ਹੁਣ ਆਪਣੇ ਸੂਟਾਂ ਤੇ ਸੇਲ ਕਰਦੀ ਆਂ।
ਅੱਛਾ-ਅੱਛਾ, ਬਣਾ ਕੇ ਸੇਲ ਕਰਦੇ ੳ।
ਹਾਂਜੀ, ਸਟਿਚ ਵੀ ਕਰਦੀ ਆਂ ਵੈਸੇ ਸਟਿਚ ਦਾ ਹੁਣ ਥੋੜਾ ਘੱਟ ਕਰਤਾ ਕੰਮ। ਬਾਕੀ ਦੂਜਾ ਕੰਮ ਕਰ ਲੈਂਨੀ ਆਂ ਅਪਣਾ, ਕੱਪੜਿਆਂ ਦਾ ਸੇਲ ਕਰ ਲੈਂਨੀ ਆਂ ਕਰੋਂ ਈ ਅਪ ਕੱਪੜੇ ਕਰਦੇ ਆਂ, ਹਾਂਜੀ ਕੱਪੜਾ ਆਪਣਾ ਖੁੱਦ ਦਾ ਮਤਲਬ ਮੈਂ ਉੱਥੋਂ ਲੈ ਕੇ ਆਨੀ ਆਂ ਪੰਜਾਬ ਤੋਂ ਈਂ, ਉੱਥੇ ਮੇਰੀ ਭੈਣਾਂ ਤੇ ਚਾਚ ਚੀ ਹੁਣੀ ਰੈਂਦੇ ਨੇਂ, ਉੱਥੇ ਚਲੀ ਜਾਂਨੀ ਹੁੰਨੀ ਆਂ।
ਕਿੱਥੋਂ ਲੁਧਿਆਣੇ ਤੋਂ ਲੈਂਨੇ ੳਂਗੇ।
ਨਈ ਲੁਧਿਆਣੇ ਵੀ ਲਏ ਨੇ ਕਈ ਕੱਪੜੇ, ਉੱਥੇ ਚਾਚੀ ਰਹਿੰਦੇ ਨੇਂ। ਤੇ ਕਿਲੀ ਦੇ ਸੈਡ ਤੋਂ ਵੀ ਗਈ ਸੀ ਅੰਮ੍ਰਿਤਸਰ ਵੀ ਗਈ ਸੀ। ਮਤਲਵ ਹੁਣ ਬਹੁਤ ਟੈਮ ਹੋ ਗਿਆ, ਹਜੇ ਆਈ ਨੀਂ ਗੀ ਉੱਥੇ ਹਾਂਜੀ। ਤੇ ਮੈਂ ਨਾਲੇ ਕੀ ਕੀਤਾ ਆਪਣੇ ਸਿਸਟਰ ਆ ਮੇਰੀ ਪੈਣ ਉਹਨੂੰ ਕਿਹਾ ਵੀ ਤੂੰ ਕਿਤੇ ਜਾਈਂ ਨਾ ਹੋਲ-ਹੋਲ ਸੇਲ ਤੇ ਇੱਕ ਕੰਮ ਕਰ ਤੇਰੇ ਲਾਗ ਗੇ ਜਿਹੜੇ ਬਧੀਆ ਕੱਪੜੇ ਦੀ ਦੁਕਾਨ ਆ ਉੱਥੋਂ ਹੀ ਪੇਜਦੇ ਮੈਨੂੰ। ਤੇ ਉਹ ਕੱਪੜੇ ਵੀ ਵਧੀਆ ਨਿਕਲੇ ਨੇ, ਦੋ ਪੈਸੇ ਸਭ ਵਾਧ ਸਹੀ ਬਟ ਕੱਪੜੇ ਵੀ ਚੰਗੇ ਨਿਕਲੇ ਤੇ ਕਸਟਮਰ ਹੁੰਨੇ ਬਣਦੇ ਆ ਨਾਂ।
ਫੇਰ ਉਹਨਾਂ ਨੂੰ ਔਨਲਾਈਨ ਸੇਲ ਕਰਦੇ ੳ ਉਹਨਾਂ ਨੂੰ।
ਹਾਂਜੀ ਓਨਲੈਨ ਕਿਉਂ ਹੁਣ ਪਹਿਲਾਂ ਫੇਸ ਟੂ ਫੇਸ ਮਿਲ ਕੇ ਆਇਆ ਨਾਂ। ਤੇ ਫੇਰ ਉਹ ਨੰਬਰ ਲੈ ਲਿਆ ਸੀਗਾ ਉਹਨਾਂ ਨੇ। ਫੇਰ ਗੱਲਬਾਤ ਕਰ ਲੈੈਂਨੀ ਹੁੰਨੀ ਆਂ ਫੋਨ ਤੇ ਈ।
ਹਾਂਜੀ-ਹਾਂਜੀ, ਬਾਕੀ ਔਨਲੈਨ ਵੀ ਪਾ ਦਿੰਦੇ ਔਨਲੈਨ ਵੀ ਹੋ ਜਾਂਦਾ ਗਾ।
ਹਾਂਜੀ ਹੋ ਜਾਂਦਾ ਔਨਲਾਈਨ, ਬਾਕੀ ਤੁਸੀ ਕੀ ਕਰਦੇ ਹੁੰਦੇ ੳ।
ਸਾਡੀ ਮੋਬਾਈਲ ਸੌਪ ਆ ਯੀ ਵਿੱਚ ਕਰਿਆਨਾ ਸਟੋਰ ਆ ਜੀ। ਬਿਜਨਸ ਕਰੀਦਾ ਨਾਲ ਖੇਤੀਬਾੜੀ, ਮੋਵੈਲ ਤੇ ਕਰਿਆਨਾ ਸਟੋਰ।
ਅੱਛਾ ਮੋਬੈਲ, ਅੱਛਾ ਉਹ ਜਿਹੜੇ ਰਿਪੇਅਰ ਕਰਦੇ ਆ ਉਹ ਜਾਂ
ਹਾਂਜੀ-ਹਾਂਜੀ ਰਿਪੇਅਰਿੰਗ ਵੀ ਕਰਦੇ ਆ ਨਿਊ ਵੀ ਸੇਲ ਕਰ ਦਿਆਂਗੇ ਅਸੈਸਰੀ ਵਗੈਰਾ ਹੋ ਗੀ।
ਹਾਂ, ਅਸੈਸਰੀ, ਹਾਂਜੀ ਵਧੀਆ। ਤੇ ਕਿੰਨੇ ਤੁਹਾਡੇ, ਅੱਛਾ ਖੇਤੀ ਵੀ ਐ।
ਕਰਦੇ ਆਂ।
ਬਧੀਆ ਵਧੀਆ ਕਿੰਨੇ ਭੈਣ ਨੇ ਕਿੰਨੇ ਸਿਸਟਰ ਤੁਸੀਂ, ਤੁਹਾਨੂੰ।
ਮੇਰੀ ਇੱਕ ਸਿਸਟਰ ਆ ਜੀ ਉਹ ਮੈਰੀਡ ਨੇਂ।
ਅੱਛਾ ਜੀ। ਤੇ ਬ੍ਰਦਰ।
ਬ੍ਰਦਰ ਨੀਂ ਕੋਈ ਹੈਗਾ ਜੀ, ਤਾਚੇ ਤਾਏ ਦੇ ਮੁੰਡੇ ਨੇ ਰੀਅਲ ਬ੍ਰਦਰ ਨੀਂ ਕੋ ਹੈਗਾ ਜੀ।
ਅੱਛਾ-ਅੱਛਾ, ਚਾਚੇ ਤਾਏ ਦੇ ਨੇਂ।
ਹਾਂਜੀ।
ਬਧੀਆ ਕੋਈ ਨੀਂ, ਹੋਰ ਠੀਕ ਨੇ ਮੰਮੀ ਹੋਣੀ ਸ
ਹਾਂਜੀ-ਹਾਂਜੀ, ਸਾਰੇ ਤੁਸੀਂ ਦੱਸੋ ਫੈਮਲੀ ਚ ਕੌਣ-ਕੌਣ ੳ।
ਅੱਪਾ ਵੀਂ ਮੰਮ ਡੈਡੀ, ਮੰਮੀ, ਮੈਂ, ਭਰਾ ਵਾਂ। ਮੇਰੀਆਂ ਚਾਰ ਪੈਣਾਂ ਨੇ ਮੈਂ ਫੜ ਕੇ ਚਾਰ ਯਾਂ। ਤੇ ਪਰਾ ਛੋਟਾ ਵਾ, ਮੰਮੀ ਕਰ ਹੁੰਦੇ ਨੇਂ। ਤੇ ਡੈਡੀ ਅਪਣੀ ਗੱਡੀ ਤੇ ਜਾਂਦੇ ਹੁੰਦੇ ਨੇਂ।
ਠੀਕ ਐ ਜੀ, ਤੁਸੀਂ ਪੰਜਾਬੀ ਬੜੀ ਵਧੀਆ ਬੋਲਦੇ ੳ ਮਹਾਰਾਸਤਰਾਂ ਚ ਰਹਿ ਕੇ ਵੀ ਹੈਂ।
ਨਾਂ ਅਸੀਂ ਇੱਥੇ ਦੇ ਈ ਆਂ ਵੈਸੇ ਸਾਡਾ ਜਨਮ ਵੀ ਇੱਥੇ ਹੀ ਹੋਇਆ ਸੀ। ਤੇ ਮੰਮੀ ਡੈਡੀ ਹੁਣੀ ਇੱਥੇ, ਜਦੋਂ ਗੱਡੀਆਂ ਦਾ ਕੰਮ ਚੱਲਦਾ ਸੀ, ਪੰਜਾਬ ਰਹਿੰਦੇ ਸੀਗੇ ਪਹਿਲਾਂ ਈ। ਫੇਰ ਉਹ ਇੱਥੇ, ਜਿਹੜੀਆਂ ਗੱਡੀਆਂ-ਗੁਡੀਆਂ ਭਰਦੇ ਨੇਂ ਨਾਂ, ਲੋੜ ਕਰਦੇ ਨੇ, ਫਿਰ ਚਾਚਾ ਹੋਣੀ, ਦਾਦਿਆ ਜੀ ਹੋਣੀ, ਸਾਰੇ ਇੱਥੇ ਆ ਗਏ, ਇੱਥੀ ਸ਼ਿਫਟ ਹੋਏ ਨੇਂ। ਇਹਨਾਂ ਨੂੰ ਘੱਟ ਤੋਂ ਘੱਟ ਹੋ ਗੇ ਅੜਤਾਲੀ, ਅੜਤਾਲੀ ਪੰਜਾਹ ਸਾਲ ਇੱਥੇ ਰਹਿਣੇ ਆ। ਸਾਡੇ ਵੀ ਜਨਮ ਇੱਥੇ ਹੀ ਹੋਏ ਨੇ, ਮੇਰੇ ਵੀ ਚਾਚੀ-ਤਾਈ ਦੇ ਮੁੰਡੇ ਭੈਣਾਂ ਨੇ। ਔਹ- ਹੁਣ ਚਾਚੀ ਮੇਰੇ ਉੱਧਰ ਚਲੇ ਗਏ, ਪੰਜਾਬ ਰਹਿਣ ਲਈ।
ਤਾਂਹੀ ਕਹਿੰਨਾ ਵੀ, ਜਿਹੜੇ ਹਿਸਾਬ ਨਾਲ ਤੁਸੀਂ ਪੰਜਾਬੀ ਬੋਲਦੇ ਹੋ, ਜਾਣੀ ਕਿ ਵੀ ਬਹੁਤ ਵਧੀਆ ਪੰਜਾਬੀ ਬੋਲਦੇ ਹੋ ਲੱਗਦਾ- ਨੀ ਤੁਸੀਂ ਮਹਾਰਾਸ਼ਟਰ ਦੇਹੋ। ਲੱਗਦਾ ਹੀ ਨਹੀਂ ਹੈਗਾ, ਹਮ। ਏਦਾਂ ਲੱਗਦਾ ਜੇ ਮੰਨ ਲਬ ਵੀ ਸਾਡੇ ਏਰੀਏ ਦੇ ਹੋ, ਲੇ ਲਾਉਣੇ ਹੁੰਦੇ ਆ ਵਧੀਆ ਪੰਜਾਬੀ ਬੋਲਦੇ-
ਹਾਂਜੀ-ਹਾਂਜੀ।
ਕੋਈ ਫਰਕ ਈ ਨ ਲੱਗਦਾ ਹੈਗਾ।
ਹੰ, ਤੁਸੀਂ ਵੀ ਮੈਂ ਸੁਣੀ ਆ ਨਾ, ਤੁਸੀਂ ਤਾਂ ਚਲੋ ਪੰਜਾਬ ਰਹਿਣੇ ਹੋ। ਵੈਸੇ, ਅਸੀਂ ਪਹਿਲਾਂ ਤਾਂ ਹੁਣ ਜਿਵੇਂ ਆਪਣੇ ਘਰ ਦਾ ਮਾਹੌਲ ਹੋਵੇ ਤੇ ਆਪਣਾ ਹਨਾ। ਉਸ ਹਿਸਾਬ ਨਾਲ, ਨਾਲੇ ਬਚਪਨ ਵੀ ਸਾਡਾ ਇੱਥੇ ਹੀ - ਲੰਘਿਆਂ ਪੂਰਾ ਮਹਾਰਾਸ਼ਟਰ'ਚ, ਮਤਲਬ ਸਮਝੋ ਮੇਰੀ ਬਰ੍ਥ ਵੀ ਇੱਥੇ ਦੀ ਆ। ਮੇਰੇ ਭਰਾ ਦੀ, ਮੇਰੀ ਭੈਣ ਦੀ, ਵੱਡੀ- ਆ ਜਿਹੜੀ, ਉਦੋਂ ਵੀ ਇੱਥੇ ਹੀ, ਇਕੱਲਾ ਇੱਕ ਸਭ ਤੋਂ ਬੜੀ ਭੈਣ ਆ, ਉਹ ਲੁਧਿਆਣੇ ਹੋਈ ਸੀਗੀ।
ਠੀਕ ਹੈ।
ਹਾਂਜੀ।
ਫੇਰ ਤੁਸੀਂ ਤਾਂ ਮਾ, ਤੁਸੀਂ ਮਹਾਰਾਸ਼ਟਰਾਂ ਵੀ ਬੋਲ ਲੈਂਦੇ ਹੋਗੇ ਫੇਰ?
ਹਾਂ, ਮੈਂ ਮਰਾਠੀ ਵੀ ਬੋਲ ਲੈਂਦੀ ਹਾਂ। ਹਿੰਦੀ ਵੀ ਬੋਲ ਲੈਣੀ ਆਂ।
ਅੱਛਾ- ਪੰਜਾ, ਪੰਜਾਬੀ ਬੜੀ ਵਧੀਆ ਤੁਹਾਡੀ। ਨਹੀਂ, ਪੰਜਾਬੀ ਬੜੀ ਵਧੀਆ ਤੁਹਾਡੀ, ਪੰਜਾਬੀ ਲੈਂਗੁਏਜ ਵਧੀਆ ਹੈਗੀ।
ਅਸੀਂ ਫੇਰ ਇਹੀ ਕਰਦੇ ਹਾਂ, ਮੇਰੇ ਚਾਚੇ ਦੇ ਮੁੰਡੇ ਨੇ, ਉਹ ਇੱਥੇ ਹੀ ਰਹਿ ਕੇ ਗਏ ਹੋਏ ਨੇ। ਹੁਣ ਇਹਨਾਂ ਨੇ- ਫੇਰ ਇੱਥੇ ਸ਼ਿਫਟ ਹੋਣਾ ਤੇ, ਅਸੀਂ ਉੱਥੇ ਜਾਣੇ ਹੁਣੇਆ ਤੇ, ਉੱਥੇ ਜਿਹੜੀ ਫੈਮਿਲੀ ਦੇ ਮੈਂਬਰ ਹੁੰਦੇ ਆ, ਅਸੀਂ ਇੱਕ ਦੂਜੇ ਨੂੰ ਮਰਾਠੀ'ਚ ਬੋਲਦੇ ਆਨਾ। ਉਹਨਾਂ ਦੀ ਕੋਈ ਚੀਜ਼ ਨਹੀਂ ਪਤਾ ਲੱਗਦੀ, ਇਹ ਕੀ ਬੋਲੀ- ਜਾਂਦੇ। ਕਹਿੰਦੇ ਤੁਸੀਂ ਸਾਨੂੰ ਗਾਲਾਂ ਵੀ ਕੱਢ ਦੋਗੇ ਮਰਾਠੀ'ਚ, ਸਾਨੂੰ ਪਤਾ ਨੀ ਲੱਗਣੀ।
ਇਕ ਗੱਲ ਆ ਵੀ ਤੁਹਾਡੀ, ਤੁਹਾਡੀ ਸਾਡੇ ਸਮਝ ਨਹੀ ਆਉਣੀ, ਸੁਣ ਤੁਸੀਂ ਵਧੀਆ ਸਿੱਖ ਲਈ ਪੰਜਾਬੀ। ਤੁਸੀ, ਤੁਹਨੂੰ ਸਾਰੀਆਂ ਭਾਸ਼ਾਵਾਂ ਆਉਂਦੀਆਂ ਨੇ। ਜਿਵੇਂ ਕਈ ਵਾਰੀ ਤੁਸੀਂ ਮਰਾਠੀ'ਚ ਗੱਲ ਕਰਦੇ ਹੋ, ਸਾਡਾ ਬੰਦਾ ਪੰਜਾਬੀ - ਗਾਲ ਵੀ ਕੱਢਦਾ, ਤੁਹਾਨੂੰ ਪਤਾ ਲੱਗ ਜਾਊ। ਸਾਨੂੰ-ਸਾਨੂੰ ਨੀ ਪਤਾ ਲੱਗਦਾ, ਵੀ ਤੁੂਸੀ ਕੀ ਕਹਿਣੇ ਹੋ।
ਹ-
ਹੈ ਕਿ ਨਹੀਂ?
ਹਾਂ, ਤੇ ਬਹੁਤ ਹੱਸਦੇ ਅਸੀ, ਉਹ ਮੇਰੀ ਭਰਾ ਨੇ ਮੇਰੇ ਤੋਂ ਬੜੇ ਨੇ- ਤੇ ਭੈਣਾਂ ਵੀ ਆ ਮੇਰੀ ਉੱਧਰ, ਤੇ ਅਸੀਂ ਕੀ ਕਰਦੇ ਹਾਂ ਜੋਂ ਗਏ ਨਾ- ਤੇ ਇੱਕ ਦੂਜੇ ਨਾਲ, ਅਸੀਂ ਮਰਾਠੀ ਬੋਲਦੇ ਹਾਂ। ਕਿਉਂ ਸਾਨੂੰ ਦੋਨਾਂ ਨੂੰ ਸਾਨੂੰ ਸਾਹਮਣੇ ਪਤਾ ਹੀ - ਕੀ ਕਹਿਣੇ, ਇਹਨਾਂ ਨੂੰ ਆਉਦੀ ਆ। ਤੇ ਉਹ ਉੱਥੇ ਗਾਲਾਂ ਵੀ ਕੱਢਤੀਆਂ ਨੇ, ਉਹ ਹੱਸਦੇ ਰਹਿੰਦੇ ਨੇ। ਉਹਨਾਂ ਨੂੰ ਨਾ ਪਤਾ ਲੱਗਦਾ, ਵੀ ਕੀ ਬੋਲਦੇ।
ਉਹੀ ਗੱਲ ਕਰਦਾ, ਜਿਵੇਂ-ਜਿਵੇਂ ਤੁਸੀਂ ਹੁਣ ਆਪਦੀ-ਆਪਦੀ ਲੈਂਗੁਏਜ ਗੱਲ ਕਰਦੇ ਹੋ ਮਰਾਠੀ ਬੋਲਦੇ ਹੋ ਹਨਾ, ਜੇ ਕੋਈ ਸਾਡਾ ਪੰਜਾਬੀ ਬੰਦਾ- ਕਹਊਗਾ ਵੀ ਯਾਰ ਵੀ ਕੀ ਹੈ ਹਨਾ ਵੀ ਇਹਨੂੰ ਕਿਹੜਾ ਸਮਝ ਲੱਗਣੀ ਆ ਵੀ। ਇਹਨੂੰ ਕੁਛ ਨੂੰ ਕੁਛ ਕਹਿੰਦਾ ਵੀ ਕੋਈ ਪੁੱਠਾ ਸਿਦਾ ਬੋਲਦਾ ਤਾਂ ਤੁਹਾਨੂੰ ਝੱਟ ਪਤਾ ਲੱਗਜੁ, ਇਹ ਕੀ ਕਹਿ ਕੇ ਗਿਆ। ਤੁਸੀਂ ਕੁੱਝ ਤਾਂ ਸਮਝਦੇ ਹੋ।
ਮੈਂ ਸਮਝ ਗਈ ਤੈ ਕੋਈ ਹੁੰਦਾ ਵੀ ਏਦਾਂ ਹੀਆ। ਮੇਰੇ ਬਈ ਗਾਲਾਂ ਵੀ ਕੱਢ ਲਈ ਨਾ ਤੇ ਉੱਥੋਂ ਹੱਸਦੇ ਨੇ ਪਤਾ ਤਾ ਲੱਗਣਾ ਨੀਗਾ। ਮੈਂ ਕਿਹਾ ਆਹੀ ਤੂੰ ਪੰਜਾਬੀ ਚ ਬੋਲ। ਭਰਾ ਨੂੰ ਕਹਿੰਦੀ ਆ, ਭੈਣਾਂ ਨੂੰ। ਮੈਂ ਕਿਹਾ ਤੂੰ ਇਹੀ ਉਹਨਾਂ ਨੂੰ ਪੰਜਾਬੀ ਚ ਬੋਲ ਦੇ। ਇੱਕੀ ਤਰ ਕਿਵੇਂ ਚਿੱਤਰ ਪੇਦੇ ੳਥੇ
ਹਾਂ ਫੇਰ ਪਤਾ ਲੱਗਦਾ ਉਹਦਾ ਗੱਲ ਉਹੀ ਗੱਲ ਆਈ ਜਿਵੇਂ ਹੁਣ ਪਹਿਲਾਂ ਆਪਣੇ ਉਰੇ ਆਉਂਦੀ ਪਈ ਆਉਂਦੀ ਹੈ, ਹੁਣ ਬਾਈ ਉਹ ਸਮਝਣ ਲੱਗ ਗਏ ਉਹ। ਹੁਣ- ਹੁਣ ਪਹਿਲਾਂ ਉਹ ਸਮਝਦੀ ਹੁੰਦੀ, ਪਹਿਲਾਂ ਆਪਣਾ ਬੰਦਾ ਉਹਨੂੰ ਪੰਜਾਬੀ ਚ ਗਾਲਾ ਵੀ ਕੱਢ ਦ ਹੁੰਦੀ ਆ ਹੈ। ਉਹਨੂੰ ਕੁਝ ਬੋਲਦਾ, ਤੇ ਉਹ ਨੂੰ ਪਤਾ ਨ ਲੱਗਦਾ ਉਹਨੂੰ ਹਿੰਦੀ ਚ ਗੱਲ ਕਰਨੀ ਪੈਂਦੀ ਸੀ। ਹੁਣ ਉਹਨਾਂ ਦਾ ਭੇਤ ਆ ਗਿਆ, ਹੁਣ ਉਰੇ ਆਉਂਦੇ ਨੀ ਜਾਂਦੇ ਨੇ ਕਿੰਨੇ ਸਾਲ ਹੋ ਗਏ ਆਉਂਦੇ ਨੂੰ ਹੁਣ ਉਹ ਪੰਜਾਬੀ ਸਿੱਖ ਗਏ ਹੁਣ ਜੇ ਆਪਣਾ ਬੰਦਾ ਉਹ ਨੂੰ ਕੁ ਕਹਿੰਦਾ ਗਾਲਾ ਕੱਢਦੇ ਕੁਛ ਕਹਿੰਦਾ ਤਾਂ ਉਹ ਮਾਗਰ ਪੈ ਜਾਂਦੇ ਨੇ
ਅੱਛਾ ਬਈਏ ਨਾ
ਹਾਂ ਉਹਨਾਂ ਨੂੰ ਪੰਜਾਬੀ ਆਉਣ ਲੱਗ ਗਈ ਹੁਣ
ਹਮ- ਹਮ
ਹਜੇ ਆਪਣੇ ਬੰਦੇ ਨੂੰ ਉਹਨਾਂ ਦੀ ਭਾਸ਼ਾ ਜਿਹੜੀ ਉਹ ਪਿਓਰ ਹਿੰਦੀ ਬੋਲਦੇ ਨਾਦੀ ਪਿਓਰ ਭੋਜਪੁਰੀ ਬੋਲਦੇ ਨੇ ਜਾਂ ਕੋਈ ਵੀ ਬੋਲਦੇ ਨੇ ਉਹ ਆਪਣਾ ਬੰਦਾ ਸਮਝਦਾ ਨੀ, ਪਰ ਆਪਣੇ ਬੰਦੇ ਦੀ ਲੈਂਗੁਏਜ ਉਹ ਸਮਝਣ ਲੱਗ ਗਏ
ਹਾਂਜੀ, ਨਹੀਂ ਰ ਉਹ ਰਹਿ- ਰਹਿ ਕੇ ਤੁਹਾਡਾ ਤਾਂ ਮੋਲ ਚ ਉਹ ਉਵੇਂ ਪਤਾ ਲੱਗ ਜਾਂਦੀਆਂ ਕਈ ਗੱਲਾਂ ਪਰਾਰੇ
ਤੇ ਟਰੈਟਰ ਉਹ ਚਲਾਉਂਦੇ ਨੇ, ਗੱਡੀਆਂ ਉਹ ਚਲਾਉਦੇ ਨੇ, ਬਾਈਕ ਉਹ ਚਲਾਉਂਦੇ ਨੇ, ਸਾਰਾ ਕੁਛ ਸਿੱਖ ਚੁੱਕੇ ਉਰੇ ਪੰਜਾਬੀ ਕੰਮ ਛੱਡੀ ਜਾਂਦੇ ਨੇ, ਉਹ ਉਹ ਕੰਮ ਕਰਦੇ ਨੇ।
ਤੇ ਉਹੀ ਬੜੀ ਜਾਂਦੇ ਨੇ ਇੱਥੇ, ਆਪਣੇ ਸਾਰੇ ਕਨੇਡਾ ਤੁਰਗੇ। ਕਦੇ ਕਿੱਧਰ ਨੂੰ ਚਲੇ ਗਏ, ਆਪਣੇ ਤਾਂ ਅੱਧਾ ਪੰਜਾਬ ਉੱਥੇ ਆ।
ਪਿੰਡ ਚ ਹੈਨਾ ਵੀ ਪੰਜ ਛੇ ਬੰਦੇ ਏਦਾਂ ਦੇ ਨੇ, ਜਿਹੜੇ ਬਿਹਾਰ ਤੋਂ ਆ ਕੇ ਉਰੇ ਪੰਜਾਬ ਦੀ ਬੋਟ ਬਣਾ ਚੁੱਕੇ ਨੇ।
ਦੱਸੌ?
ਸਾਡੇ ਖੁਦ ਹ ਖੁਦ ਦੇ ਪਿੰਡ ਦੇ ਵਿੱਚ ਨੇ। ਉਹ ਪੰਜਾਬੀ ਬੋਲਦੇ ਨੇ ਏਦਾਂ ਨੀ ਜੀ ਇੱਕ ਮੁੰ ਇੱਕ ਮੁੰਡਾ ਆਇਆ ਸੀਗਾ ਨਾ ਛੋਟਾ ਜਿਹਾ ਹੁੰਦਾ ਸੀ ਉਹ ਮੰਨ ਲਾ ਵੀ ਇਕ ਜਨਮ ਦੀ ਉਰੇ ਆ ਗਿਆ ਸੀ ਛੋਟਾ ਜਿਹਾ ਹੁੰਦਾ, ਯਾਨੀ ਕਿ ਵੀ ਪੰਜ ਸੱਤ ਸਾਲਾਂ ਦਾ ਉਰੇ ਆ ਗਿਆ ਸੀ ਉਹ। ਉਹ ਉਰੇ ਹੀ ਰਹਿੰਦਾ, ਉਹਦੇ ਮਾਂ ਬਾਪ ਦੀ ਡੈਥ ਹੋ ਗਈ। ਉਹਨ ਕੋਈ ਬੰਦਾ ਏਦਾਂ ਨਹੀਂ ਕਹਿੰਦਾ ਵੀ ਇਹ ਬੇ ਬਈਏ ਦਾ ਮੁੰਡਾ ਉਹਨੂੰਂ ਕਹਿੰਦਾ ਵੀ ਇਹ ਮਾਜੀਏ ਮੂਜੀਆ ਦਾ ਮੁੰਡਾ ਹੋਊਗਾ। ਵੀ ਉਰੀ ਇਕੋ ਓਸ ਪਿੰਡ ਦਾ, ਉਹ ਪਰ ਹੈਗਾ ਉਹ ਬਿਹਾਰ ਦਾ।
ਅੱਛਾ।
ਹਾਂ ਉਹ ਸਾਡੇ ਪਿੰਡ ਮੇਰੇ ਚਾਚੇ ਵੱਲ ਵੀ ਰਹਿੰਦਾ ਰਿਹਾ ਪਰ ਬੰਦਾ ਇਮਾਨਦਾਰੀ ਮ ਕਹਿ ਦਈਏ। ਤੇ ਪਰ ਉਹ ਬੰਦਾ ਉਹਨੂੰ ਐਂ ਨੀ ਕਹਿੰਦੇ, ਉਹਨੂੰ ਇਹਂ ਨੀ ਕਹਿੰਦੇ ਵੀ ਬਿਹਾਰ ਦਾ ਏ। ਉਹ ਇੰਨੀ ਵਧੀਆ ਪੰਜਾਬੀ ਬੋਲਦਾ ਨਾ ਹਰੇਕ ਨੂੰ ਸਤਿ ਸ਼੍ਰੀ ਅਕਾਲ ਜੀ। ਕਹੇ ਤੋਂ ਬਿਨਾ, ਜੀ ਤੋਂ ਬਿਨਾਂ ਬੋਲਦਾ ਨੀ ਹਰੇਕ ਇੱਕ ਨੂੰ ਜੀ ਕਹਿ ਕੇ ਬੁਲਾਉਂਦਾ। ਪਰ ਉਹ ਬੰਦਾ ਤਾਂ ਬਿਹਾਰ ਦਾ
ਅੱਛਾ ਨਾ ਫੇਰ ਇੱਕ ਦੇ ਨਾ, ਇੱਕ ਦੇ ਕਰਕੇ, ਸਭ ਦਾ ਐਵੇਂ ਨਾਮ ਖ਼ਰਾਬ ਹੋ ਜਾਂਦਾ ਵਾ। ਜਿਹੜਾ ਵਧੀਆ ਵੀ ਹੋਵੇ ਉਹਨੂੰ ਵੀ ਕਹਿ ਦਿੰਦੇ ਆ ਵੀ, ਇਹ ਤਾਂ ਭਈਆ ਵਾ ਹਨਾ। ਐ ਗੱਲ ਹੋ ਜਾਂਦੀ ਆ। ਤੇ ਬਾਕੀ ਹੋਰ ਘਰੇ ਠੀਕ ਨੇ, ਮੰਮੀ ਹੋਣੀ ਤੁਹਾਡੇ।
ਹਾਂਜੀ-ਹਾਂਜੀ। ਸਾਰੇ ਹੋਰ ਫਿਰ ਪਾ ਫੁੱਲ ਟਾਈਮ ਕੰਮ ਕਰਦੇ ਹੋ ਤੁਸੀਂ ਏਹ! ਜੋ ਜੋਬ ਕਰਦੇ ਓ, ਜਿਹੜਾ ਕੰਮ ਕਰਦੇ ਓ ਸੇਲ ਦਾ।
ਅਹ ਸੇਲ ਦਾ ਕਰਦੀ ਆ।
ਮੈਂ ਕੇਹਾ ਸ਼ੌਪ ਵਗੈਰਾ ਤੁਹਾਡੀ ਕੋਈ ਆਵਦੀ?
ਹਾਂਜੀ ਆਪਣੇ ਘਰ ਚ ਈ ਆ ਸ਼ੋਪ ਬਣਾਈ
ਮੈਂ ਤਾਂ ਅਜੇ ਸ਼ੋਪ ਤੇ ਬੈਠਾ ਅਜੇ ਜਾਊਂਗਾ ਮੈਂ ਘਰੇ ਨੌ ਸਾਢੇ ਨੌ ਵਜੇ, ਸਾਢੇ ਨੌ ਵਜੇ ਜਾਊਂਗਾ।
ਤੁਸੀਂ ਕਿੰਨੇ ਵਜੇ ਆ ਜਾਂਨੇ ਓ ਸਵੇਰੇ?
ਸਵੇਰੇ ਛੇ ਵਜੇ।
ਏਨੀ ਛੇਤੀ।
ਹਾਂਜੀ ਮੈਂ ਚਾਰ ਵਜੇ ਉੱਠਦਾ ਡੇਲੀ। ਸਾਢੇ ਤਿੰਨ- ਚਾਰ ਵਜੇ।
ਵਧੀਆ। ਤੇ ਫੇਰ ਪਾਠ ਪੂਜਾ ਤਾਂ ਕਰ ਲਈ ਲੈਦੇ ਏਨੇ ਨੂੰ। ਅੰਮ੍ਰਿਤ ਵੇਲਾ ਵੀ ਤੁਹਾਡਾ
ਪਾਠ ਕਰਕੇ ਬਸ ਗੁਰੂ ਘਰ ਜਾ ਕੇ ਫੇਰ ਆਉਂਣੇ ਦੁਬਾਰਾ‌।
ਬਹੁਤ ਵਧੀਆ।
ਹਾਂਜੀ-ਹਾਂਜੀ। ਫੇਰ ਛੇ ਵਜੇ ਦੁਕਾਨ ਖੋਲ ਦਿੰਨੇ ਆ ਬਸ।
ਹਮ ਤੇ ਘਰੇ ਸਾਰੇ ਉੱਠ ਜਾਂਦੇ ਨੇ ਮੋਰਨਿੰਗ ਚ? ਅੰਮ੍ਰਤ ਵਲੇ
ਮੰਮੀ ਤਿੰਨ ਵਜੇ। ਹਮ ਬਸ ਮੈਂ ਚਾਰ ਵਜੇ।
ਬਹੁਤ ਵਧੀਆ ਤੇ ਪਾਪਾ?
ਰੂਟੀਨ ਬਣ ਗਿਆ ਹੁਣ ਤਾਂ ਕੋਈ ਦਿੱਕਤ ਨੀ ਹੁਣ ਤਾਂ ਚਾਰ ਵਜੇ ਦੋ ਵਜੇ ਜਦੋਂ ਮਰਜ਼ੀ ਉੱਠ ਖੜੀਏ।
ਹਾਂ ਤੁਹਾਡੇ ਡੈਡੀ?
ਡੈਡੀ ਦੀ ਡੈਥ ਹੋਈ ਹੈ ਮੇਰੇ ਦੀ।
ਅੱਛਾ ਜੀ। ਸੋਰੀ, ਕੋਈ ਨੀ ਤੇ ਹਾਂ। ਆਪਣੇ ਵੀ ਘਰ ਵੀ ਐਵੀਂ ਆ ਮੈਂ ਵੀ ਮਤਲਬ ਲੇਟ ਸੌਨੀ ਆ ਨਾ
ਗਿਆਰਾਂ ਵਜੇ ਸੌਉਂਗਾ ਹੁਣ ਮੈਂ। ਗਿਆਰਾ ਵਜੇ ਸੌ ਕੇ ਤੜਕੇ ਚਾਰ ਵਜੇ ਉਠ ਖੜਨਾ ਬਸ।
ਹਮ ਮੇਰਾ ਤਾਂ ਇਏਦਾਂ ਟਾਈਮ ਹੀ ਨੀ ਗਾ। ਸਾਡੇ ਇੱਥੇ ਤਾਂ ਮੈਂ ਤੁਹਾਨੂੰ ਦੱਸ ਦੀ ਆ, ਅਸੀਂ ਤਾਂ ਸਾਢੇ ਬਾਰਾਂ ਇੱਕ ਡੇਢ ਦੋ ਵੱਜ ਜਾਂਦੇ ਆ ਸੋਣ ਨੂੰ। ਤੇ ਮੈਂ ਸੌਦੀ ਜਾ ਕੇ ਸਵੇਰੇ ਆ ਸਾਢੇ ਚਾਰ ਪੰਜ ਵਜੇ।
ਹਾਂ ਵਿੱਚ ਆਹੀ ਕਰਦੇ ਨੇ ਸਵੇਰੇ ਸੌਦੇ ਨੇਗੇ।
ਹਾਂਜੀ ਨਹੀਂ ਫੇਿਰ ਨਾਲ ਕੀ ਕਰਦੇ ਆ ਮੰਮੀ ਵੀ ਬੈਠੇ ਹੁੰਦੇ ਨੇ ਮਤਲਬ ਮੰਮੀ ਨੂੰ ਮੈਂ ਕਿਹਾ ਵੀ ਜ਼ਿਆਦਾ ਟਾਈਮ ਨਾ ਬੈਠਿਆ ਕਰੋ। ਉਹ ਮਾਲਾ ਜਪ ਲੈਂਦੇ ਆ ਨਾ, ਟੈਮ ਲਾ ਦਿੰਦੇ ਆ। ਬਾਬਾ ਜੀ ਸੇਵਾ ਲੈਂਦੇ ਆ ਜਿਵੇਂ ਤੇ ਮੈਂ ਤੇ ਮੈਂ ਤੇ ਮੰਮੀ ਨਾਲੇ ਬਹਿ ਕੇ ਫੇਿਰ ਮੰਮੀ ਨੂੰ ਕਹਿ ਦਿੰਨੀ ਆ, ਥੋੜ੍ਹਾ ਜਿਹਾ ਤੁਸੀਂ ਰੇਸਟ ਕਰੋ, ਮੈਂ ਬੈਠੀ ਆ। ਫਿਰ ਇਸ਼ਨਾਨ ਵਗੈਰੇ ਕਰਕੇ ਰਾਤ ਨੂੰ ਫੇਰ ਹੁਣ ਦੋ-ਤਿੰਨ ਦਿਨ ਤਾਂ ਕਿਉਂ ਝੂਠ ਕਵਾਂ ਵੀ ਬਿਮਾਰ ਹੋ ਗਏ ਸੀ ਅਸੀ। ਉੱਠਿਆ ਨੀ ਗਿਆ। ਕਲਾਈਮੇਟ ਦੇ ਹਾਂਜੀ ਨਹੀਂ ਇੱਥੇ ਸਾਡੇ ਇੱਥੇ ਤਾਂ ਮੀਂਹ ਪੈਣ ਲੱਗ ਗਿਆ। ਮੀਂਹ ਕਰਕੇ ਸਾਨੂੰ ਗਰਮ ਸਰਦ ਹੋ ਗਿਆ ਨਾ।
ਠੀਕ ਐ ਜੀ।
ਉਹਦੇ ਕਰਕੇ ਥੋੜ੍ਹੀ ਜਿਹੀ ਤਬੀਅਤ ਠੀਕ ਨੀ ਸੀਗੀ। ਅੱਜ ਥੋੜੇ ਜਿਹੇ ਠੀਕ ਹੋਏ ਆ। ਤੇ ਫੇਰ ਮੰਮੀ ਤਾਂ ਮੈਂ ਨਾਲੇ ਸਵੇਰੇ ਥੋੜਾ ਲੇਟ ਉੱਠਦੇ ਆਂ ਫੇਰ।
ਠੀਕ ਐ। ਠੀਕ ਐ ਜੀ।
ਠੀਕ ਆ ਵੀਰ ਜੀ, ਹਾਂਜੀ ਵਧੀਆ ਜੀ, ਠੀਕ ਆ ਫ ਮੈਂ ਤੁਹਾਨੂੰ ਕੋਾਲ ਕਰੂੰਗੀ, ਮੈਨੂੰ ਨਾ ਇੱਕ ਕਾਲ ਆ ਰਿਹਾ। ਹਾਂਜੀ, ਸਤਿ ਸ੍ਰੀ ਅਕਾਲ ਜੀ, ਹਾਂਜੀ -ਹਾਂਜੀ